ਹੈਲੋ। ਹੈਲੋ। ਾਂ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਸ਼ ਸ੍ਰੀ ਕਾਲ ਜੀ ਹੋਰ ਕੀ ਹਾਲ ਏ?
ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
ਮੈਂ ਠੀਕ ਵਧੀਆ ਬਸ ਬੈਠੇ ਹੋਏ ਸੀ। ਚਾਹ ਪੀਂਦੇ ਪਏ ਸੀ ਹਾਂਜੀ ਅੱਛਾ, ਆਹ ਸ਼ਾਮ ਹੂੰ ਸ਼ਾਮ ਦੇ ਟਾਈਮ ਚਾ ਹੀ ਬਸ ਸਵੇਰੇ ਚਾਹ ਪੀ ਲਈਏ ਥੜੀ ਅੱਖਾਂੱਖਾਂ
ਆਹੋ, ਬੱਚੇ ਸੋ ਕੇ ਉੱਠਦੇ, ਛੁੱਟੀਆਂ ਪਈਆਂ ਹੁੰਦੀਆਂ ਨੇ, ਸੁੱਤੇ ਹੁੰਦੇ ਨੇ ਏਨਾ ਏਸ ਟਾਈਮ
ਹਾਂ।
ਹੋਰ ਸਭ ਵਧ ਪਰਿਵਾਰ,
ਜੀ ਹਾਂਜੀ। ਸਭ ਠੀਕ ਵਧੀਆ ਬਸ ਖੇਡਦੇ ਪਏ ਨੇ ਬੱਚੇ ਬਾਰ ਹੁਣੇ ਗਏ ਉੱਠ ਕੇ ਚਾਹ ਕ ਚਾਹ ਪੀਤੀ ਬਸ।
ਹਾਂ ਬਸ ਤੁਹਾਡਾ ਹੋਰ ਮੈਂ ਕੁਛ ਪੁੱਛਣਾ ਸੀ, ਕੁਛ ਚਲਾਹ ਲੈਣੀ ਸੀ, ਕੋਈ ਰੈਸਪੀ ਵਗੈਰਾ ਪੁੱਛਣੀਆ ਸੀ, ਕੋਈ ਇਕ ਕੱਲ ਪਤਾ ਕੀ ਹੋਇਆ ਮੈਂ ਨਾ ਘਰ ਮੈਨੂੰ ਮੇਰੇ ਰਿਸ਼ਤ ਧਾਰ ਹੈਗੇ ਸ ਭੂਆ ਦਾ ਮੁੰਡਾ ਹੈਗਾ ਸੀ ਮੇਰੀ ਤੇ ਉਦੀ ਵਾਈਫ ਤੇ ਕੀ ਹੋਇਆ ਮਤਲਬ ਉਹ ਮੈਨੂੰ ਦੱਸ ਕੇ ਨੀ ਆਏ, ਤੇ ਮੇਰੇ ਘਰ ਇਕਦਮ ਆ ਗਏ। ਤੇ ਮੇਰੇ ਘਰ ਕੁਛ ਪਿਆ ਨਾ ਹੋਏ ਸਮਾਨ ਹੀ ਨੀ ਹੈਗਾ। ਏਸਾ ਕੁਛ ਸਨੈਕਿੰਗ ਵਗੈਰਾ ਦਾ ਮੈਂ ਤੇ ਚਲੋ ਤਾਂ ਫਿਰ ਚਾਹ ਕੁਛ ਨਮਕੀਨ ਬਿਸਕੁਟ ਮੰਗਵਾ ਕੇ ਚਲੋ ਮੈਂ ਤਾਂ ਤੇ ਬਾਜ਼ਾਰੋਂ ਮੰਗਵਾ ਲਏ ਸਮੋਸੇ ਵਗੈਰਾ। ਪਰ ਕਦੇ ਮੈਂ ਨਾ ਬਿਰੇ ਮਾਨ ਹਾਲ ਨਾ ਕਦ- ਕਈ ਵਾਰੀ ਐਵੇਂ ਹੋਇਆ ਦਾ ਕਿ ਕੋਈ ਆ ਜਾਂਦਾ ਮਹਿਮਾਨ, ਮੇਰੇ ਘਰ ਕੁਛ ਪਿਆ ਨੀ ਹੁੰਦਾ।
ਆਹ ਹੁੰਦਾ ਕਈ ਵਾਰੀ ਜਾਦਾ
ਕੋਈ ਐਸੀ ਰੈਸਪੀ ਦੱਸੋਗੇ ਜੋ ਪੰਦਰਾਂ ਵੀਹ ਮਿੰਟ 'ਚ ਬਣ ਜਾਣ ਤੇ ਉਹ ਘਰ ਵੀ ਬਣ ਕਵਿਕ ਵੀ ਬਣ ਜਾਣ ਤੇ ਸਵਾਦ ਵੀ ਹੋਣ ਖਾਣ 'ਚ। ਤੇ ਪਸੰਦ ਵੀ ਆਏ ਫੇਰ ਸਾਰਿਆਂ ਨੂੰ।
ਹਾਂ-ਹਾਂ ਕਈ ਜਿਵੇਂ ਕਈ ਅਚਾਨਕ ਕੋਈ ਆ ਜਾਂਦਾ ਏ ਤੇ ਜਿਵੇਂ ਸਾਡੇ ਘਰ ਬੇਸਿਕ ਚੀਜ਼ਾਂ ਹੁੰਦ ਹੁੰਦੀਆ ਈ ਨੇ, ਜਿਵੇਂ ਸ਼ਿਮਲਾ ਮਿਰਚ ਹੋ ਗਈ, ਜਿਵੇਂ ਅਸੀਂ ਸਵੀਟ ਕੋਰਨ ਫਰੋਜਨ ਹੁੰਦੀਆ ਏ ਸਵੀਟ ਕੌਣ ਉਹ ਲਿਆ ਕੇ ਅਸੀਂ ਰੱਖੀਆਂ ਹੁੰਦੀਆਂ ਨੇ ਤੇ ਜਿਵੇਂ ਕੋਈ ਆ ਗਿਆ ਹੈ ਤੁਸੀਂ ਜਿਵੇਂ ਸਵੀਟਕੌਨ ਰੱਖੀ ਹੋਈ ਆਪਣੇ ਘਰ ਲਿਆ ਕੇ। ਤੇ ਤੁਸੀਂ ਉਨੂੰ ਪਾਣੀ ਚ ਬੋਇਲ ਕਰ ਲਓ, ਇੱਕ ਬੋਇਲ ਅ ਕਰਕੇ ਤੇ ਉਹਦੇ ਵਿੱਚ ਤੁਸੀਂ ਪਿਆਜ਼, ਟਮਾਟਰ ਪਾ ਕੇ ਉਤੋਂ ਨਿੰ ਅਹ ਨਿੰਬੂ ਨਿਚੋੜ ਦੋ ਚਾਰ ਮਸਾਲਾ ਪਾ ਲੋ ਤੇ ਉਹਨੂੰ ਮਿਕਸ ਕਰ ਲੋ। ਅਗਰ ਤ ਧਨੀਆ ਹੈਗਾ ਧਨੀਆਂ ਦੇ ਨਾਲ ਗਾਰਨਿਸ਼ ਕਰਦੋ ਇਨੂੰ। ਤੇ ਉਹ ਬਹੁਤ ਅੱਛੀ ਲੱਗਦੀ ਹੈ ਖਾਣੀ ਕਿਉਂਕਿ ਹੈਲਥੀ ਵੀ ਹੈ ਤੇ ਵੀ ਸਾਰਿਆਂ ਨੂੰ ਪਸੰਦ ਵੀ ਆਂਦੀ ਹੈ।
ਹਾਂ ਤੇ ਨਾਲੇ ਕਾਫ਼ੀ ਜਲਦੀ- ਕਿਉਂਕਿ ਮੈਂ ਨਾ ਇੱਕ ਵਾਰੀ ਕਿਉਂਕਿ ਸਾਡੇ ਘਰ ਪਈ ਦੀ ਤੇ ਬਣਾਦੇ ਰਹਿੰਦੇ ਹ ਪਰ ਉਸ ਕੱਲ ਕੀ ਹੋਗਾ ਸੀ, ਕੱਲ ਅਵੇਲੇਬਲ ਨਹੀਂ ਅਸੀਂ ਗੱਲ ਖਤਮ ਹੋਇਆ ਤੇ ਸਭ ਕੁਛ ਸਮਾਨ, ਤੇ ਮੈਂ ਕਈ ਸੁਣਿਆ ਆਲੂ ਦੀ ਚਾਟ ਵਗੈਰਾ ਵੀ ਵੇਖਿਆ ਨੇ ਕਈਆ ਹਨਾ।
ਹਾਂਜੀ-ਹਾਂਜੀ ਹਾਂ ਜਿਵੇਂ, ਆਲੂ ਜਿਵੇਂ ਆ ਦੂ ਤੁਸੀਂ ਜਿਵੇਂ ਆਲੂ ਉਬਾਲ ਲੋੋ।
ਹਮ ਪਰ ਇਹ ਹੁੰਦਾ ਨਾ ਕਦੇ, ਕਦੇ ਜਿਵੇਂ ਅਹ ਮੈਂ ਤੇ ਹਮੇਸ਼ਾ ਵੈਸੇ ਜ਼ਿਆਦਾਤਰ ਇਹ ਕਰਦੀ ਹਾਂ ਕਿ ਆਲੂ ਨਾ ਉਬਾਲ ਕੇ ਰੱਖਦੀ ਹਾਂ। ਕਿਉਂਕਿ ਦੇਖੋ ਕਦੇ ਜਦੋਂ ਵੀ ਇੱਕਦਮ ਕੋਈ ਆ ਜੇ ਤੇ ਜੇ ਆਲੂ ਉਬਲੇ ਹੋਏ ਨਾ ਤੇ ਕੋਈ ਵੀ ਦੇਖੋ ਬੰਦਾ ਕੋਈ ਵੀ ਚੀਜ਼ਾਂ ਬਣਾ ਸਕਦਾ ਆਲੂ ਨਾਲ ਕਿੰਨੀਆਂ ਹੀ ਚੀਜ਼ਾਂ ਬਣਦੀਆਂ ਨੇ, ਅੱਜ ਕੱਲ੍ਹ। ਤੇ ਚਾਟ ਬਾਕੀ ਮੈਨੂੰ ਕੱਲ ਚੇਤੇ ਨਾ ਮੈਨੂੰ ਚਾਟ ਹੀ ਨੀ ਬਣਾਨੀ ਆਦੀ ਮੈਂ ਕਿਹਾ ਪੁੱਛਾਂ ਇਹਨਾ ਤੁਹਾਨੂੰ ਪਤਾ ਐ। ਚਾਟ ਵਗੈਰਾ ਕਿਵੇਂ ਬਣਦੀ ਆ।
ਆਹ ਚ ਜਿਵੇਂ ਆਲੂ ਇਹ ਛੋਟੇ-ਛੋਟੇ ਤੁਸੀਂ ਕੱਟ ਲੋਓ ਆਲੂ ਦੇ ਪੀਸ। ਤੇ ਉਹਦੇ ਵਿੱਚ ਤੁਸੀਂ ਜਿਵੇਂ ਪਿਆਜ, ਟਮਾਟਰ ਸਾਰੇ ਕੱਟ ਕੇ ਤੇ ਉਹਦੇ ਵਿੱਚ ਨਾ ਉਹਨੂੰ ਤੁਸੀਂ ਪਾਵੇਂ ਆਲੂਆਂ ਨੂੰ ਤੁਸੀਂ ਪਾਵੇਂ ਤਵੇ ਤੇ ਵੀ ਰੋਸ਼ਟ ਕਰੋ ਕਰਲੋ ਤੇ ਉਹਦੇ ਉੱਤੇ ਜਿਵੇਂ ਚਟਨੀ ਹੁੰਦੀ ਹੈ ਗੁੜ ਵਾਲੀ ਉਹ ਉੱਤੇ ਪਾ ਲਓ। ਚ ਤੁਸੀਂ ਅਗਰ ਚਾਓ ਇਹਦੇ ਚ ਵੀ ਤੁਸੀਂ ਪਾ ਸਕਦੇ ਹੋ ਸਵੀਟ ਕੋਰਨ ਪਾ ਸਕਦੇ ਤੇ ਫੇਰ ਟਮਾਟਰ, ਖੀਰਾ ਹੋ ਗਿਆ। ਤੇ ਆ ਸਭ ਪਾ ਚਟਨੀ ਪਾ ਕੇ ਇਹਨੂੰ ਵੀ ਮਿਕਸ ਕਰ ਲੋ ਤੇ ਇਹਦੀ ਵੀ ਬੜੀ ਅੱਛੀ ਬਨ ਜੇਗੀ। ਅਗਰ ਤੁਸੀਂ ਜਿਵੇਂ ਕ੍ਰਿਸਪੀ ਕੁਛ ਬਣਾਣਾ ਇਹਦੇ ਵਿੱਚ ਤੁਸੀਂ ਇੱਕ ਆਦੇ ਨੇ ਕੋਰਨ ਆਦੇ ਨੇ ਉਹ ਅ ਹੁੰਦੇ ਕੋਨਫਲੈਕਸ ਹੁੰਦੇ ਨੇ ਪਾਪੜੀਆਂ ਜਿਹੀਆਂ ਹੁੰਦੀਆਂ ਨੇ ਉਹ ਵੀ ਉੱਤੇ ਤੁਸੀਂ ਇਹਦੇ ਤੇ ਕਰ ਸਕਦੇ ਹੋ। ਛਿੜਕ ਲ ਵਿੱਚ ਉੱਤੇ ਪਾਲੋ ਥੋੜ੍ਹੀ ਜਿਹੀ ਕ੍ਰਿਸਪੀ ਪਨ ਵੀ ਆ ਜੇਗਾ, ਤੇ ਹੋਰ ਜਿਵੇਂ ਸੂਜੀ ਹੁੰਦੀ ਹੈ ਘਰ ਸੂਜੀ ਤੇ ਹੁੰਦੀ ਹੈ ਸਾਰਿਆਂ ਦੇ, ਤੇ ਹਾਂ ਇਹਦੇ ਤੁਸੀਂ ਚੀਲੇ ਵੀ ਬਣਾ ਸਕਦੇ ਹੋ ਜਿਵੇਂ ਸੂਜੀ ਪਿਓ ਲੋ ਉਦੇ ਥੋੜੀ ਜੀ ਦਹੀਂ ਪਾਲੋ ਤੇ ਪਾਣੀ ਵਾ ਉਹਨੂੰ ਖੋਲ ਲੋ, ਪੰਜ ਸੱਤ ਮਿੰਟ ਰੱਖ ਲਓ, ਉਹਨੂੰ ਥੋੜ੍ਹੀ ਫੇਰ ਉਹਦੇ ਚ ਜਿਵੇਂ ਕਾਲੀ ਸਬਜ਼ੀ ਹੈਗੀ ਹੈ, ਬਰੀਕ ਬਰੀਕ ਕੱਟ ਲੋ ਗਾਜਰ ਹੋ ਗਈ। ਆਹ ਪਿਆਜ ਹੋ ਗਿਆ, ਅਮ ਸ਼ਿਮਲਾ ਮਿਰ ਚ ਹੋਗੀ।
ਹਾਂਜੀ ਹਾਂਜੀ, ਅੱਛਾ ਹਾਂ ਫਿਰ ਜਦੋਂ ਅਸੀਂ ਫਿਰ ਤਵੇ ਤੇ ਸੇਕਾ ਗੇ ਤਾਂ ਕਿ ਸਿੱਕ ਜਾਣ ਹੈਨਾ ਕ
ਹਾਂ ਕਿਉਂਕਿ ਫ਼ੇਰ ਉਹ ਵਿੱਚੋਂ ਟੁੱਟਦਾ ਜਾਏਗਾ। ਮੋਟੀ ਰਹਿ ਗਈ ਤੇ ਫੇਰ ਉਹ ਪੂਰਾ ਗੋਲ ਰੋਟੀ, ਐਸਾ ਨੀ ਬੰਨੇਗਾ ਨਾ। ਤੇ ਬਸ ਉਹਨੂੰ ਆਹ ਕਰਲੋ ਤਾਂ ਬਸ ਉਹਦਾ ਮਿਕਸ ਤਰ੍ਹਾਂ ਮਿਕਸਚਰ ਬਣਾ ਕੇ ਹਰੀ ਵੈਜੀਟੇ ਵੈਜਿਸ ਵਿੱਚ ਪਾਲੋ। ਤੇ ਬਸ ਫੇਰ ਉਹਨੂੰ ਸਾਰਿਆਂ ਨੂੰ ਮਿਕਸ ਕਰਕੇ ਤੇ ਨਮਕ ਆਪਣੇ ਹਿਸਾਬ ਨਾਲ ਹਰੀਆਂ ਮਿਰ ਚਾ ਪਾਣੀਆ ਤੁਸੀ ਉਹ ਵੀ ਪਾ ਲੋ ਤੇ ਉਹ ਫਿਰ ਤਵੇ ਦੇ ਬਣਾ ਲਓ, ਓਹ ਇਹਨਾ ਟਾਈਮ ਵੀ ਨੀ ਲਗਦਾ। ਦਾਗ ਵੀ ਚਟਪਟ ਬਣ ਜਾਂਦਾ ਐ।
ਅੱਛਾ ਅੱਛਾ। ਤੇ ਮੈਂ ਐ ਯੂਟਿਊਬ ਵਿੱਚਕਾਰ ਅੱਜ ਤੇ ਵੇਖੀ ਸੀ ਕਿਉਂਕਿ ਮੈਂ ਸਰਚ ਮਾਰਦੀ ਵੀ ਸੀ, ਮੈਂ ਕਿਹਾ ਵੇਖਾਂ। ਕੋਈ ਰੈਸਪੀਸ, ਪਰ ਇੰਨੀਆਂ ਮੇਰੇ ਤੋਂ ਆਈਆਂ ਨੀ ਦੋ ਨਹੀਂ ਵੇਖਿਆ ਸੀ। ਮੈਂ ਕਿਹਾ ਤੁਹਾਨੂੰ ਫੋਨ ਕਰਕੇ ਪੁੱਛਾਂਗੇ ਤੁਹਾਨੂੰ ਜ਼ਿਆਦਾ ਪਤਾ ਹੋਏਗਾ। ਤੇ ਮੈਂ ਵੀ ਵੇਖਿਆ ਸੀ, ਇੱਕ ਮਖਾਣੇ ਨੂੰ ਰੋਸਟ ਕਰਕੇ ਦੇ ਵਿੱਚ ਚਾਟ ਬਣਾਉਂਦੇ ਨੇ ਕਈ ਲੋਕ ਮੁਫਲੀਆਂ
ਹਾਂ ਹਾਂ। ਹਾਂ ਜਿਵੇਂ ਬ ਬਖਾਨੇ ਮਖਾਨੇ ਚ ਜਿਵੇਂ ਹੂੰਦੀ ਐ, ਲੋਕੀ ਸਭ ਲਈ ਨੇ ਆਪ। ਨਕਾਰ ਕਿਉਂਕਿ ਓ ਕਹਿੰਦੇ ਨੇ ਨਾ ਕੈਲਸ਼ੀਅਮ ਵਗੈਰਾ ਦੀ ਸਭ ਨੂੰ ਕਮੀ ਹੋਈ ਐ ਤੇ ਉਹ ਕਹਿੰਦੇ ਨੇ ਕੈਲਸ਼ੀਅਮ, ਮਖਾਣੇ ਅੱਛਾ ਸੋਰਸ ਹੈਗਾ ਏ, ਵੀ ਚੰਗਾ ਔਰ ਪਿੱਛੇ। ਕੈਲਸ਼ੀਅਮ ਮਿਲ ਜਾਂਦਾ ਏ ਤੇ ਤੁਸੀਂ ਮਖਾਣੇ ਆਪਣੇ ਅਹ ਘਰ ਲਿਆ ਕੇ ਰੱਖੇ ਰੱਖੋ। ਤੇ ਅ ਹੋਰ ਮੂੰਫਲੀਆਂ ਜਿਹੜੀਆਂ ਹੁੰਦੀਆਂ ਨੇ ਕੱਚੀਆਂ ਮੂੰ ਲੀਆਂ ਉਹ ਤੇ ਇਹਨਾਂ ਨੂੰ ਜਿਵੇਂ ਨਾ, ਤੁਸੀਂ ਹਲਕਾ ਜਿਹਾ ਘਿਓ ਪਾ ਕੇ, ਚਮਚ ਇੱਕ ਪਾਲੋ। ਤੇ ਉਹਦੇ ਵਿੱਚ ਰੋਸਟ ਕਰ ਲੋ, ਮੂੰਫਲੀਆਂ ਨੂੰ, ਮੂੰਫਲੀਆਂ ਨੂੰ ਪਹਿਲੇ ਅਲੱਗ ਕਰ ਲੋ, ਫਿਰ ਮਖਾਣਿਆਂ ਨੂੰ ਕਰਲੋ। ਕਿਉਂਕਿ ਮੂੰਫਲੀਆਂ ਜ਼ਿਆਦਾ ਟਾਈਮ ਲੈਣਗੀਆਂ ਭੁਜਦਿਆਂ ਆਂ ਤੇ ਮਖਾਣੇ ਤੇ ਛੇਤੀ ਹੋ ਜਾਂਦੇ ਨੇ, ਤੇ ਤੁਸੀਂ ਇਹਦੇ ਵਿੱਚ ਇਹਦੇ ਉੱਤੇ ਇੱਕ ਅ ਜਿਵੇਂ ਮਸਾਲਾ ਆਂਦਾ ਐ, ਚਾਟ ਮਸਾਲਾ ਆਂਦਾ ਏ, ਤੇ ਜਾਂ ਫਿਰ ਕੋਈ ਵੀ ਚਨਾ ਮਸਾਲਾ ਹੈਗਾ ਐ, ਉਹ ਥੋੜਾ ਜਿਹਾ ਉੱਤੇ ਤੁਸੀਂ ਉਹ ਕਰਦੋ, ਛਿੜਕ ਦੋ ਬੀ ਜਿਵੇਂ ਅਸੀਂ ਨਮਕ ਨੁਮਕ ਛਿੜਕਦੇ ਆ ਤੇ ਉਹਦਾ ਵੀ ਬੜਾ ਅੱਛਾ ਟੇਸਟ ਆਂਦਾ ਏ, ਇੱਕ ਸਨੈਕਸ ਦੇ ਬਣ ਜਾਂਦਾ ਐ, ਹਲਕਾ ਵੀ ਹੈਗਾ ਏ, ਤੇ ਹਾਂ।
ਹੈਲਥ ਵੀ ਹੋਗਾ, ਥੋੜੀ ਹੈਲਥ ਵੀ ਕਈ ਹੁੰਦੇ ਨੇ ਨਾ ਕਿ ਹੈਲਥ
ਹਾਂ ਹਾਂ, ਹਾਂਜੀ ਹਾਂਜੀ।
ਮੈਂ ਤੋ ਕਿਉਂ ਮੰਗਵਾਏ ਨੇ, ਬਾਹਰ ਦਾ ਕਿਉਂ ਮੰਗਵਾਏਆਨ, ਬ੍ਰੈਡ ਪਕੌੜੇ ਕਿਉਂ ਮੰਗਵਾਏ ਨੇ, ਅਸੀਂ ਨਹੀਂ ਖਾਂਦੇ ਅ ਥੋੜੀ ਡਾਇਟਿੰਗ ਇਚ ਹੈਗੇ ਆ, ਉਹਨਾਂ ਲਈ ਹੈਗਾ ਐ ਵਧੀਆ ਏਹ ਸਭ ਨਹੀਂ, ਸੋ਼ਂਕ ਨਾਲ ਵੀ ਖਾਣਗੇ, ਖੁਸ਼ੀ ਖੁਸ਼ੀ ਖਾਣਗੇ ਵੀ। ਤੇ ਕੋਈ ਭੇਲ ਪੂੜੀ ਵ ਗੈਰਾ ਵੀ ਹੁੰਦੀ ਆਂ ਨਾ ਮੈਮ, ਲੋਕ ਪਸੰਦ ਆਂਦੀ ਏ। ਖਾਣ ਦੇ ਟੈਮ ਤੇ ਵੈਸੇ, ਚਟਪੱਟੀ ਚੀਜ਼ਾਂ ਨੂੰ ਖਾਣ ਦਾ ਮਨ ਕਰਦਾ ਐ।
ਹਾਂ, ਜਿਵੇਂ ਬੇਲਪੂਰੀ, ਜਿਵੇਂ ਤੁਸੀਂ ਜਿਵੇਂ ਓਈ ਪਾਪੜੀ ਵਾਲੀ ਨਮਕੀਨ ਆਂਦੀ ਐ, ਤੇ ਤੁਸੀਂ ਉਹਦੇ ਪਾਪੜੀ ਆਲੀ ਨਮਕੀਨ ਦੇ ਚ ਓਈ ਚਬ ਅਹ ਜਿਵੇਂ ਪਿਆਜ ਔਰ ਖੀ ਖੀਰਾ ਕੱਟ ਲੋ, ਟਮਾਟਰ ਕੱਟ ਲੋੋ, ਹਮ। ਜੇ ਮੂੰਫਲੀਆਂ ਭੁੰਨ ਕੇ, ਮੂੰਫਲੀਆਂ ਪਾਲੋ। ਹੋਰ ਜਿਵੇਂ ਬਜ਼ਾਰੋ ਨਮ ਕੀਨ ਵੀ ਮਿਲਦੀ ਐ, ਇੱਕ ਚਨੇ ਦੀ ਦਾਲ ਵੀ ਮਿਲਦੀ ਐ, ਓਹ ਵੀ ਮਿਕਸ ਕਰ ਲੋ ਸਭ, ਤੇ ਅ ਉਹਦੀ ਚਾਟ ਤੇ ਉਹ ਵੀ ਕਾਫੀ ਅੱਛੀ ਬਣ ਜਾਂਦ ਦੀ ਐ, ਤੇ ਇੰਸਟੈਂਟ ਬਣ ਜਾਂਦੀ ਐ।
ਹਾਂ ਬਿਲਕੁਲ। ਇੱਕ ਮੈਂ ਸੁਣਿਆ ਪੈਕੇਟ ਵੀ ਆਉਂਦੇ ਐ ਨਾ ਬੇਲ ਪੂਰੀ ਦੇ, ਉਹਦੇ ਸਭ ਕੁਛ ਅਵੇਲੇਬਲ ਹੁੰਦਾ ਐ, ਚਟਨੀਆਂ ਵੀ ਹੁੰਦੀਆਂ ਨੇ। ਵੇਖੀ ਪਤਾ ਨੀ, ਮੈਂ ਵੇਖੀ ਸੀ ਇਕ ਇੱਕ ਵਾਰੀ ਵੀਡੀਓ ਪਤਾ ਨੀ ਔ ਕੇਂਦੇ ਦੇਖਿਆ ਸੀ, ਕਿੱਥੇ ਪੈਕੇਟ ਆਂਦੇ ਨ।
ਪਰ ਔ ਫੇਰ ਔਈ ਏ ਨਾ ਵੀ ਔ ਪੈਕਿੰਗ ਐ। ਫੇਰ ਔ ਸਮਾਨ ਅਸੀ ਕਦੋਂ ਤੱਕ ਰੱਖ ਸਕਨੇ ਆਂ। ਐਪੇ ਵੀ ਅਪਣਾ ਖੁੱਲਾ ਸਮਾਨ ਏ ਤੁਸੀ ਹਰ ਚੀਜ਼ ਇੱਚ ਯੂਜ ਹੋਜੇਗਾ। ਹੋਰ ਇੱਕ ਤੁਸੀ ਜਿਵੇਂ ਸੋਇਆ ਅ ਹੁੰਦੇ ਨੇ ਸੋਇਆਬੀਨ ਹੁੰਦੀ ਐ, ਔ ਇੱਕ ਔਨੂੰ ਤੁਸੀ ਫੇਰ ਇਸ ਪਿਔ ਲੋ ਗਰਮ ਪਾਣੀ ਵਿੱਚ ਉਬਾਲ ਲੋ। ਓਸ ਤੋਂ ਬਾਦ ਅਹ ਸ਼ਿਮਲਾ ਮਰਚ ਵੀ ਜਿਵੇਂ ਘਾਰ ਹੁੰਦੀਆਂ ਈ ਏ। ਸਬਜ਼ੀਆਂ ਹੁੰਦੀਆਂ ਈ ਨੇ ਤੇ ਤੁਸੀ ਇਹਦੇ ਇੱਚ ਸੋਇਆ ਟੀ ਵੀ ਬਣਾ ਸਕਦੇ ਔ ਕਿਉਂਕਿ ਸੋਇਆਬੀਨ ਨੂੰ ਜ ਦਾ ਟਾਈਮ ਈ ਨੀ ਲੱਗਦਾ ਤੇ ਪਿਆਜ
ਸੇ ਬੋਇਲ ਈ ਕਰਨੀ ਏ ਬਸ।
ਬੋਇਲ ਈ ਕਰਨੀ ਏ ਪਿਆਜ ਪਾ ਕੇ ਤੇ ਬਸ
ਹੂੰ-ਹੂੰ ਤੇ ਤੁਆਨੂੰ ਜਿਵੇਂ ਗਾਰਲਿਕ ਬ੍ਰੈਡ ਹੋ ਗਏ ਕਦੇ-ਕਦੇ ਬ੍ਰੈਡ ਪਏ ਹੁੰਦੇ ਨੇ ਘਰ। ਗਾਰਲਿਕ ਬ੍ਰੈਡ ਵਗੈਰਾ ਕਿਵੇਂ ਬਣਦੇ ਨੇ?
ਹਾਂਜੀ-ਹਾਂਜੀ ਔ ਵੀ ਔ ਫੇਰ ਬ੍ਰੈਡ ਜੇ ਜਿਵੇਂ ਬ੍ਰੈਡ ਅਸੀ ਕਈਂ ਅਸੀ ਸਵੇਰੇ ਜਿਵੇਂ ਨਾਸ਼ ਤੇ ਔਰੇ ਚ ਚਾਅ ਔ ਨਾਲ ਪੀਨੇ ਈ ਆਂ। ਤੇ ਬ੍ਰੈਡ ਤੇ ਅਵੇਲੇਬਲ ਹੁੰਦੈ ਈ ਹਾਂ, ਮੋਸਟਲੀ ਘਰ ਵਿੱਚ ਤੇ ਔ ਵੀ ਫੇਰ ਵੀ ਜਿਵੇਂ ਪਨੀ ਤੁਸੀ ਲੈ ਆਔ ਤੇ ਉਹਦੇ ਪਨੀਰ ਦੇ ਵਿੱ ਚ ਪਿਆਜ-ਪਿਓਜ ਅ ਕੱਟ ਲੋੋ, ਹੂੰ ਤੇ ਵਿੱਚ ਔ ਆਂਦੇ ਨੇ ਜਿਵੇਂ ਪੀਜ਼ਾ ਮਸਾਲਾ ਆਂਦੇ ਨੇ ਹੋਰ ਚਿਲੀ ਫਲੇਕਸ ਆਂਦੇ ਨੇ ਔ ਥੋੜਾ ਮਿਕਸ ਕਰ
ਅੱਛਾ-ਅੱਛਾ।
ਤੇ ਔਸ ਤੋਂ ਬਾਦ ਔਨੂੰ ਔਦੇ ਵਿੱਚ ਸਟਫਿੰਗ ਭਰ ਕੇ ਤੇ ਜਿਹੜਾ ਹੁੰਦਾ ਐ ਔ ਕੱ ਟਨ ਵਾਲਾ, ਗ੍ਰਿਲ ਕਰਨ ਵਾਲੀ ਸਾਡੇ ਕੋ ਹੋਣਗੀਆਂ ਤੁਹਾਡੇ ਕੋ ਵੀ ਹੋਣਗੀਆਂ। ਸਭ ਦੇ ਘਰ ਹੁੰਦੀ ਐ ਬਸ ਔਰੇ ਵਿੱਚ ਹਲਕਾ ਜਾ ਐ ਬਟਰ ਯਾਂ ਦੇਸੀ ਘਿਓ ਲਗਾ ਤੇ ਬਸ ਉਹਰ ਤੁਸੀਂ ਤੇ ਤੇ ਉਹ ਵੀ ਬੜਾ ਅੱਛਾ ਬਣ ਜਾਂਦਾ ਹੈ
ਅੱਛਾ ਅੱਛਾ
ਵਿੱਚ ਚਟਨੀ ਦੇ ਨਾਲ ਤੁਸੀਂ ਸਰਵ ਕਰੋ ਘਰ ਚਟਨੀਆਂ ਹੁੰਂਦੀਆਂ ਹੀ ਨੇ ਕੈਚਪ ਵਗੈਰਾ ਹੂਮ ਹੂਮ
ਚਲੋ ਵਧੀਆ ਹੋਰ ਕਾ ਚੀਜ਼ਾਂ ਹੁੰਦੀਆਂ ਵੈਸ ਦੇਖੋ ਮੰਨਣ ਨੂੰ ਤਾਂ ਕਾਫ਼ੀ ਚੀਜ਼ਾਂ ਬਣ ਸਕਦੀਆਂ ਨੇ ਪਰ ਇਹ ਨਾ ਘਰ ਚੀਜ਼ ਹੋਣੀ ਚਾਹੀਦੀ ਹੈ ਹੁਣ ਮੈਂ ਜਿਵੇ ਤੁਸੀਂ ਕਿਆ ਕੋਨ ਦੇ ਪੈਕਟ ਵਗੈਰਾ ਲਿਆ ਕੇ ਰੱਖਾਂਗੀ ਮਖਾਨਣੇ ਤੇ ਲਿਆ ਕੇ ਰੱਖਾਂਗੀ ਮੂਫਲੀਆਂ ਵਗੈਰਾ ਲੈ
ਹਾਂ ਹਾਂ ਇਹ ਖ਼ਰਾਬ ਹੋਣ ਵਾਲੀ
ਹੁੰਦਾ ਕਿਉਕਿ ਇਹ ਇਟਟ ਬਣ ਜਾਂ ਨੇ ਚੀਜ਼ਾਂ ਜਲਦੀ ਬਣ ਜਾਂਦੀਆਂ ਨੇ ਸੂਜੀ ਵਗੈਰਾ ਹਾਂ ਹੋਥ ਉਹ ਹੈਲਥ ਵਾਸਤੇ ਵੀ ਅੱਛੀ ਹੈਗੀ ਇਹ ਚੀਜ਼ ਨਹੀਂ ਦੇਖੋ ਸਭ ਤੋਂ ਵੱਡੀ ਤਾਂ ਇਹਹੀ ਗੱਲ ਜੇ ਅਸੀਂ ਮਗਵਾਉਾਨਦੇ ਹਾਂ ਤਾਂ ਕਹਿੰਦੇ ਨੇ ਕਿ ਹਾਂ ਹੈਲਥ ਅਸੀਂ ਕਰ ਰਹੇ ਹਾਂ ਡਾਇਟ ਹੈਗੇ ਕਿਉਂਕਿ ਅੱਜ ਕੱਲ੍ਹ ਸਾਰੇ ਹੈਲਥ ਕੋਂਸ਼ਅਸ ਹੋਏ ਪਏ ਨੇ ਆਪਣੀ ਡਾਇਟ ਨੂੰ ਲੈ ਕੇ ਬਸ ਉਹਨਾਂ ਲਈ ਫ ਸ਼ੌਕ ਸ਼ੌਕ ਨਾਲ ਖਾਣਗੇ ਵੀ ਹੈ ਸਭ ਨਹੀਂ ਚਲੋ ਜੀ ਕਾਫੀ ਅੱਛੀ ਸਲਾਹ ਤੁਸੀਂ ਮੈਨੂੰ ਕਾਫ਼ੀ ਚੀਜ਼ਾਂ ਦੱਸੀਆਂ ਫਿਰ ਇਹੀ ਬਣਾਵਾਂਗੀ ਮੈਂ
ਹਾਂ ਠੀਕ ਹੈ ਅੱਛਾ ਸਤਿ ਸ਼੍ਰੀ ਅਕਾਲ